ਹੈਲੋ।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
ਹੋਰ ਠੀਕ ਹੋ ਜੀ? ਹਾਂਜੀ -ਹਾਂਜੀ, ਤੁਸੀਂ ਠੀਕ ਹੋ?
ਹਾਂਜੀ, ਘਰ ਪਰਿਵਾਰ ਠੀਕ ਆ ਜੀ?
ਹਾਂਜੀ- ਹਾਂਜੀ, ਤੁਹਾਡੇ ਘਰ ਸਭ ਠੀਕ?
ਹਾਂਜੀ, ਹੋਰ ਕੀ ਕਰ ਰਹੇ ਹੋ ਤੁਸੀਂ?
ਕੁਛ ਨਹੀਂ, ਬਸ ਅਸੀਂ ਲੇਟੇ ਹੋਏ ਸੀ ਜੀ।
ਅੱਛਾ ਜੀ, ਤੁਸੀਂ ਇੰਨੀ ਜਲਦੀ ਓ ਲੇਟ ਜਾਂਨੇ ਹੋ?
ਹਾਂਜੀ- ਹਾਂਜੀ, ਬਸ ਸਾਡਾ ਇਹੀ ਟਾਈਮ ਹੈ ਜੀ, ਅਸੀਂ
ਅੱਛਾ ਜੀ।
ਹਾਂਜੀ- ਹਾਂਜੀ। ਐਕਚੁਲੀ ਸਵੇਰੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਨਾ, ਤਾਂ ਕਰਕੇ ਹਮ।
ਤੁਸੀਂ ਉੱਠਦੇ ਕਿੰਨੇ ਵਜੇ ਹੁੰਨੇ ਹੋ?
ਆਪਾਂ ਸਵੇਰੇ, ਪੰਜ ਵਜੇ ਮੈਂ ਉੱਠ ਜਾਨੀ ਆ ਜੀ।
ਅੱਛਾ ਜੀ, ਜਲਦੀ ਉੱਠ ਜਾਂਨੇ ਹੋ ਸਵੇਰੇ ਤਾਂ ਤੁਸੀਂ ਫਿਰ।
ਹਾਂਜੀ, ਬਟ ਸਾਡੇ ਤੋਂ ਨਾ ਪਹਿਲਾਂ ਵੀ ਲੋਕੀ ਉੱਠੇ ਹੁੰਦੇ ਨੇ, ਲੋਕੀ ਤਾਂ ਚਾਰ -ਚਾਰ
ਹਾਂਜੀ ਹਾਂ, ਅਸੀਂ ਵੀ ਚਾਰ ਵਜੇ ਉੱਠ ਜਾਂਨੇ ਹਾਂ।
ਹਮ, ਅਸੀਂ ਪੰਜ ਵਜੇ ਉੱਠਦੇ ਹਾਂ, ਬਲਕਿ ਸਾਡੇ ਤੋਂ ਪਹਿਲੇ ਲੋਕ ਉੱਠੇ ਹੁੰਦੇ ਨੇ।
ਹਾਂਜੀ, ਅਸੀਂ ਵੀ ਚਾਰ ਵਜੇ ਉੱਠ ਜਾਨੇ ਹੁੰਦੇ ਹਾਂ।
ਤੁਸੀਂ, ਚਾਰ ਵਜ਼ੇ ਉੱਠ ਕੇ ਕੀ ਕਰਦੇ ਹੋ?
ਹਾਂਜੀ।
ਕੀ ਕਰਦੇ ਹੋ ਤੁਸੀਂ?
ਫਿਰ ਅਸੀਂ ਨਾ, ਗੁਰਦੁਆਰੇ ਜਾ ਆਨੇ ਹੁੰਨੇ ਹਾਂ, ਸੈਰ ਕਰ ਲੈਂਨੇ ਹਾਂ, ਯੋਗਾ ਕਰ ਲੈਂਨੇ ਹਾਂ।
ਅੱਛਾ- ਅੱਛਾ।
ਫਿਰ, ਗਊਆਂ ਚੋਅ ਲੈਨੇ ਹਾਂ।
ਹਮ, ਵਾਹ ਵਧੀਆ ਫੇਰ ਤਾਂ ਚਲੋ।
ਧਾਰਾ ਚੋਲ ਲੈਂਨੀ ਆ।
ਹਾਂ ਸਵੇਰੇ ਉੱਠਣ ਦੇ ਬਹੁਤ ਫਾਇਦੇ ਹੁੰਦੇ ਆ ਬਸ, ਹਾਂ ਮੈਂ ਤੇ ਬਸ,
ਤ ਲਾ ਲਓ ਸਵੇਰ ਦੀ,
ਨਾ ਸਵੇਰੇ -ਸਵੇਰੇ, ਦੇਖੋ ਇੰਨੀ ਛੇਤੀ ਰੋਟੀ ਤੇ ਨਹੀਂ ਬਣਦੀ ਹੈ ਸਾਡੇ। ਹਾਂ, ਬ ਆਪਾਂ ਐਕਸਰਸਾਈਜ਼, ਕਰਨ ਬਾਹਰ ਚਲੇ ਜਾਂਨੇ ਹਾਂ ਯ ਜੋਗਿੰਗ ਕਰ ਲੈ ਜੋਗਿੰਗ ਕਰ ਲੈਂਦੇ ਹਾਂ, ਅਸੀਂ ਹਮ
ਕਰ ਲੈਨੇ ਹੁੰਨੇ ਹਾਂ।
ਬਸ ਸਵੇਰੇ ਸੈਰ ਕਰਨ ਜਾਂਦੇ ਹਾਂ, ਇਹ ਦੁੱਖ ਦਾ ਕੁੱਤੇ ਪਿੱਛੇ ਪੈ ਜਾਂਦੇ ਨੇ।
ਹਾਂਜੀ, ਹਾਂ।
ਮ ਜਿਹੜੇ ਗਲੀਆਂ ਚ ਹੁੰਦੇ ਨੇ, ਫਿਰ ਡੰਡਾ ਲੈਕੇ ਨਾਲ, ਤੁਰਨਾ ਪੈਂਦਾ ਸਾਨੂੰ।
ਮੈਂ ਤਾਂ ਗਰਾਾਊਂਡ ਚ ਹੀ ਜਾਂਦੀ ਹੁੰਨੀ, ਹਾਂ ਤਾਂ ਤਾਂ ਫਿਰ।
ਹਾਂਜੀ ਉਹ ਗਲੀ ਚੋਂ ਲੰਘ ਕੇ ਜਾਂਨੇ ਹਾਂ ਨਾ, ਅਸੀਂ ਵੀ ਪਾਰਕ ਚ ਜਾਂਨੇ ਹਾਂ ਅਸੀਂ ਵੀ। ਪਰ ਕੁੱਤੇ ਪਿੱਛੇ ਪੈ ਹੀ ਜਾਂਦੇ, ਨੇ ਹੂੰ ਮਗਰ ਪੈ। ਚੰਦੇ ਨੂੰ ਸਾਡੇ, ਹੂੰ, ਹੋਰ ਰੋਟੀ ਖਾ ਲਈ ਤੁਸੀਂ?
ਹਾਂਜੀ ਹਾਂ, ਤੁਸੀਂ ਖਾਲੀ ਰੋਟੀ?
ਹਾਂਜੀ, ਹਾਂਜੀ ਉਹ ਪਰਸੋਂ ਤੇ ਆਪਾਂ ਅੱਜ ਬਸ ਉਹ ਪਈ ਸੀਗੀ, ਸਾਡੇ ਅੱਜ ਗੁਰਦੁਆਰੇ ਸਾਹਿਬ ਲੰਗਰ ਸੀ। ਛੱਡਿਆ,
ਅੱਛਾ ਜੀ,
ਹਾਂਜੀ, ਬਸ ਉਹੀ ਪਏ ਸੀ, ਅਸੀਂ ਤਾਂ ਉਹੀ ਖਾ ਲਈ।
ਅੱਛਾ ਜੀ,
ਹੂੰ-ਹੂੰ ਛੋਲੇ ਪਏ ਸੀ, ਛੋਲੇ ਬਣੇ ਸੀ ਗੁਰੂਦੁਆਰੇ, ਉਹ ਬੱਸ ਉਹ ਬਾ ਟੀਕ ਇੱਕ ਦੇ ਗਏ ਸੀ, ਉਹ ਗੁਰਦੁਆਰੇ ਵਾਲੇ ਕਹਿੰਦੇ ਚਲੋ ਹਾਂਜੀ, ਹਾਂਜੀ ਸਾਡੇ ਨਾ ਬਿਲਕੁਲ ਬਿਲਕੁਲ ਨੇੜੇ ਹੀ ਹੈਗਾ, ਗੁਰਦੁਆਰਾ ਸਾਹਿਬ
ਸਾਡੇ ਤਾਂ ਬਹੁਤ ਦੂਰ ਆ।
ਅੱਛਾ ਨਹੀਂ, ਨਹੀਂ ਸਾਡੇ ਤੇ ਬਿਲਕੁਲ ਹੀ ਨੇੜੇ ਆ ਇੱਕ ਗਲੀ ਤੋਂ ਪਾਰ ਹੋ ਕੇ ਆ, ਗੁਰਦੁਆਰਾ ਸਾਹਿਬ
ਜਦੋਂ ਅਸੀਂ ਸਵੇਰੇ ਜਾਂਦੇ ਹੁੰਦੇ ਨਾਲੇ ਸੈਰ ਕਰਰ ਲੈਦੇ ਆ, ਨਾਲੇ ਗੁਰਦੁਆਰੇ ਮੱਥਾ ਟਕ ਲੈਣੇ ਹੁੰਦੇ ਹਾਂ।
ਅੱਛਾ, ਅੱਛਾ, ਨਹੀਂ ਅਸੀਂ ਧਨ ਜੀ ਕਰਦੇ ਨਾ ਅਸੀਂ ਪਹਿਲਾਂ ਨ ਧੋ ਕੇ ਪਹਿਲੇ ਗੁਰਦੁਆਰੇ ਸਿਰ ਮੱਥਾ ਟੇਕ ਕਦੇ ਹਾਂ ਫੇਰ ਅਸੀਂ ਲੋਕ ਹਾਂਜੀ, ਫੇਰ ਅਸੀਂ ਲੋਵਰ ਟੀ ਸ਼ਰਟ ਪਾ ਕੇ ਸੈਰ ਕਰਨ ਜਾਂਦੇ ਹਾਂ, ਕਿਉਂਕਿ ਸੂਟ ਪਾ ਕੇ ਨਾ ਜਾ ਨੀ ਜਾਂਦਾ ਫਿਰ,
ਨਹੀਂ ਅ ਸੂਟ ਪਾ ਕੇ ਚਲੇ ਜਾਂਦੇ ਹੁੰਦੇ ਹਾਂ।
ਨਹੀਂ, ਨਹੀਂ ਅਸੀਂ ਤੇ ਨਾ ਮਤਲਬ, ਕਿ ਲਵ ਟੀ ਸ਼ਰਟ ਪਾ ਕੇ ਚਾਹੁੰਦੇ ਹਾਂ ਤਾਂ ਕਿ ਨਾ ਬੰਦਾ। ਕੰਫਰਟੇਬਲ ਫੀਲ ਕਰਦਾ।
ਨਹੀਂ ਸਾਨੂੰ ਤਾਂ ਸੂਟ ਚ ਸਹੀ ਲੱਗਦਾ, ਸਾਨੂੰ ਤਾਂ ਸੂਟ ਪਾਉਣ ਦੀ ਆਜਤ ਆ।
ਅੱਛਾ, ਨਹੀਂ ਐਕਸਰਸਾਈਜ਼ ਕਰਨ ਵੇਲੇ ਨਹੀਂ ਪਾਇਆ ਜਾਂਦਾ, ਕਈਆਂ ਨੂੰ ਜਿੰਦ ਜਿਨ੍ਹਾਂ ਨੂੰ ਜਿੱਦਾਂ ਜਿੱਦਾਂ ਫੀਲ ਕੰਫਰਟੇਬਲ ਫੀਲ ਹੁੰਦਾ ਹੈ।
ਹਾਂਜੀ ਹਾਂ, ਮੈਂ ਤਾਂ ਪਾ ਲੈਣੀ ਹਾਂ ਸੂਟ
ਹੂੰ ਥੱਲੇ ਸ਼ੂਜ ਪਾ ਕੇ ਜਾਂਦੇ ਹੋ ਫੇਰ
ਹਾਂਜੀ ਹਾਂ,
ਹਾਂ ਨਹੀਂ ਥੱਲੇ ਤਾਂ ਸ਼ੂਜ ਹੀ ਚੱਲਦੇ ਆ ਦੇਖੋ।
ਹਾਂਜੀ,
ਹੂੰ। ਓਹੀ ਬੱਸ ਅਪਾਂ ਆਪਦੇ ਗੁਰਦੁਆਰੇ ਸੈਬ ਜਾਂਨੇ ਆ ਉਸ ਤੋ ਬਾਦ ਬੱਸ ਯੋਗਾ ਵਗੈਰਾ ਕਰਕੇ ਘੱਰ ਵਾਪਿਸ ਆਨੇ ਆ ਫੇਰ ਉਹ ਤੋਂ ਥੋੜ੍ਹਾ ਰੈਸਟ ਕਰ ਲੈਂਣੇ ਆਂ ਅਸੀਂ ਤੇ ਹਂ, ਬਸ ਇਹ ਐ ਨਾਂ ਵੀ ਆਪਣਾ ਐਕਸਰਸਾਈਜ਼ ਕਨ ਟ ਨੂੰ ਰੱਖੋ ਤੇ ਆਪਣਾ ਖਾਣ-ਪੀਣ ਦਾ ਵੀ ਥੋੜ੍ਹਾ ਪਰਹੇਜ਼ ਕਰੋ ਬਸ ਬੋਡੀ ਮੇਂਨਟੇਨ ਈ ਰਹਿੰਦੀ ਆ ਫਿਰ ਤੇ ਹਂ, ਉਹੀ ਹੋ ਗਿਆ ਨਾਂ, ਕੁਛ ਲੋਕੀ ਇੰਜ ਕਰਦੇ ਨੇਂ ਨਾਂ ਬੀ ਚਲੋ ਯੋਗਾ ਐਕਸਰਸਾਈਜ਼ ਕਰਿ ਆਏ ਤੇ ਘਰੇ ਆ ਕੇ ਫੇਰ ਖਪ ਸਭ ਕੁਛ ਖਾ ਪੀ ਲਿਆ, ਓਦ ਓਦਾਂ ਨੀਂ ਚਿਰ ਲੱਗਦਾ ਨਾਂ ਹਂ, ਫਾਇਦਾ ਤਾਂ ਈ ਹੁੰਦਾ, ਵੀ ਜਦੋਂ ਆਪਾਂ ਪੂਰਾ ਪਰਹੇਜ਼ ਕਰੀਏ। ਗ੍ਰੀਨ ਵੈਜੀਟੇਬਲਸ ਖਾਈਏ, ਸਲਾਦ ਖਾਈਏ। ਅੱਜ-ਕੱਲ੍ਹ ਨਾ ਵੈਸੇ ਲੋਕ ਨਾ ਆਪਣੀ ਬੋਡੀ ਨੂੰ ਮੇਨਟੇਨ ਕਰਨ ਵਾਸਤੇ ਬਹੁਤ ਕੁਝ ਕਰਦੇ ਆ।
ਘਰ ਸਭ ਠੀਕ ਨੇ ਜੀ,
ਹਾਂਜੀ-ਹਾਂਜੀ ਬਿਲਕੁਲ ਠੀਕ ਨੇ ਜੀ ਸਭ ਵਧੀਆ।
ਹਜੇ ਤੁਸੀਂ ਕਿਤੇ ਘੁੰਮਣ ਦਾ ਪਲੈਨ ਨਹੀਂ ਬਣਾਇਆ। ਤੁਸੀਂ ਕਹਿ ਰਹੇ ਸੀ ਮੈਂ ਘੁੰਮਣ ਜਾਣਾ।
ਨਹੀਂ ਐਕਚੁਲੀ ਪਤਾ ਕੀ ਹੋਇਆ ਅਹ ਬਸ ਉਹ ਸਵੇਰੇ ਆਪਾਂ ਉੱਠ ਜਾਂਦੇ ਸੀ, ਨਾ ਜਲਦੀ ਤੇ ਬਸ ਫਿਰ ਤਾਂ ਕਰਕੇ ਨਾ ਅਸੀਂ ਨਹੀਂ ਬਣਾ ਪਾਏ ਪਲੈਨ ਬਲਕਿ ਸਾਰੇ ਕਹਿ ਰਹੇ। ਤੁਸੀਂ ਕਰਦੇ ਬਈ ਚੱਲਾਂਗੇ ਕਿਤੇ ਪਰ ਐਕੁਚੀ ਪਤਾ ਕੀ ਏ ਬੱਚੇਆ ਦਾ ਨਾ ਹੋਲੀਡੇ ਹੋਮਵਰਕ ਹਜੇ ਪਏਐ ਕਰਨ ਵਸਤੇ। ਬੱਚੇ ਸਟਾਟਿੰਗ, ਹੂੰ ਓਹੀ ਤੇ ਨਾ ਸਟਾਟਿੰਗ ਵਿੱਚ ਤੇ ਕੋਈ ਕਰਦਾ ਈ ਹੈਗਾ, ਹੁਨ ਬਸ ਪਰਸੋਂ ਈ ਸਕੂਲ ਖੁਲਣੇ ਨੇਂ ਤੇ ਹੁਣ ਲੱਗੇ ਹੋਏ ਨੇਂ ਬੱਚੇ
ਹੋਕੇ
ਹੁਣ ਬੱਚੇ ਸ਼ੁਰੂ ਹੋ ਗਏ ਨੇਂ ਆਪਣੇ ਪਿਓ, ਜੋ ਫਾਈਲਾਂ ਬਣਾਓ, ਜੋ ਕਾਪੀਆਂ ਪੂਰੀਆਂ ਕਰੋ ਰਿਟਨ ਕੰਮ ਹਂ, ਓਹੀ ਹੁਣ ਲੱਗੇ ਹੋਏਨੇਂ ਰਿਟਰਨ ਕੰਮ ਕਰਨ ਬਸ
ਹੁਣ ਟੈਸਟ ਵੀ ਯਾਦ ਕਰਨੇ ਨੇਂ ਇਨ੍ਹਾਂ ਨੇਂ
ਹਾਂ ਹੁਣ ਤੇ ਜਾਂਦੇ ਸਾਰ ਦੇਖੋ ਪੇਪਰ ਤੇ ਉਹਨਾਂ ਨੇਂ ਲੈਂਣੇ ਈ ਲੈਣੇ ਨੇਂ ਚਾਹੇ ਯੂਨਿ ਟੇਟਸ ਵਿਚ ਸੱਮਸਿਆ ਹੋਏ ਉਹ ਉਹਨੇਂ ਲੈਣੇ ਹੀ ਲੈਣੇ ਨੇਂ
ਹਾਂਜੀ ਉਹ ਤੋਂ ਲੈਣਗੇ ਉਹ
ਉਹ ਦੇਖਣਗੇ ਨਾਂ ਛੁੱਟੀਆਂ ਚ ਬੱਚਿਆਂ ਨੂੰ ਕਿੰਨਾ ਯਾਦ ਕਰਕੇ ਆਏ ਨੇਂ ਬੱਚੇ, ਕਿੰਨੀ ਪੜ੍ਹਾਈ ਕਰਕੇ ਆਏ ਨੇਂ।
ਉਹ ਬੱਚਿਆਂ ਨੂੰ ਐੋਹ ਹੋ ਜਾਂਦਾ ਅਸੀਂ ਤਾਂ ਵਿਹਲੇ ਹੋਗੇ ਹੁਣ ਤਾਂ
ਹਾਂਜੀ
ਬੱਚੇ ਕਹਿੰਦੇ ਹੁਣ ਤਾਂ ਅਸੀਂ ਵਿਹਲੇ ਆਂ ਹੁਣ ਕੀ ਕਰਨਾ।
ਨਾਂ ਜੀ ਨਾਂ ਹੁਣ ਵਿਹਲੇ ਨੀਂ ਹੁਣ ਤੇ ਅਸਲੀ ਕੰਮ ਤੇ ਹੁਣ ਸ਼ੁਰੂ ਹੋਏਗਾ ਬੱਚਿਆਂ ਦਾ ਚਲੋ ਅਪ੍ਰੈਲ ਮਈ ਵਿੱਚ ਨਾਂ ਏਦਾਂ ਹੁੰਦੇ ਨੇਂ ਸਕੂਲਾਂ ਵਿੱਚ ਐਡਮਿਸ਼ਨ ਚੱਲ ਰਹੇ ਹੁੰਦੇ ਨੇਂ ਨਾਂ ਤੇ ਥਾ ਇੰਨਾ ਕੰਮ ਨਈਂ ਹੁੰਦਾ ਤੇ ਨਾਲੇ ਫਿਰ ਜੂਨ ਦੀ ਛੁੱਟੀਆਂ ਹੋ ਜਾਂਦੀਆਂ ਨੇਂ।
ਹਾਏ ਜੂਨ ਦੀ ਛੁੱਟੀਆਂ ਤੋਂ ਬਾਅਦ ਇੰਨਾ ਟੈਸਟ ਇੱਕੋ ਲੱਤ ਲੈਣ ਲੱਗ ਜਾਂਦੇ ਨੇਂ।
ਉਹ ਫਿਰ ਹਾਂਜੀ ਹੁਣ ਜੂਨ ਤੋਂ ਬਾਅਦ ਹੁਣ ਲੈਣਗੇ ਟੈਸਟ ਮੈਡਮਾਂ ਤੇ ਜੂਨ ਵਿੱਚ ਦਿੱਤਾ ਹੋਇਆ ਸੀ ਲਰਨ ਕਰਨ ਵਾਸਤੇ ਯਾਦ ਫਿਰ ਕਿਆ ਉਹ ਕਿਨੇ ਯਾਦ ਕਰਨਾ ਪੂਰਾ ਮਹੀਨਾ ਛੁੱ ਟੀਆਂ ਦਾ ਸੀ ਤੇ ਇੱਧਰ ਕਦੇ ਉੱਧਰ ਕਦੇ ਇੱਧਰ ਚਲਾਨ ਕਰਿ ਉਧਰ ਨਾਂ ਜੀ ਨਾਂ ਕਾਪੀਆਂ ਨੂੰ ਜਮਾ ਹੱਥ ਨੀਂ ਲਾਇਆ ਉਹਨਾਂ ਨੇਂ ਵੇਖਿਆ ਨੀਂ ਬੈਗ ਪਿਆ ਤੇ ਕਿੱਥੇ ਆ
ਮੈਂ ਸੀਤਾ ਦਾ ਲਿਆ ਕੇ ਦਿਖਾ ਬੈਗ
ਜਿਸ ਦਿਨ ਲਾਸਟ ਛੁੱਟੀ ਸੀ, ਉਸ ਦਿਨ ਜਰਾਬਾਂ ਨੀਂ ਪਤਾ ਕਿੱਥੇ ਸੂਟੀਆਂ, ਮੈਂ ਤੇ ਨਾਂ
ਬੂਟ ਨੀ ਪਤਾ ਬੈਗ ਨੀ ਪਤਾ, ਕਿੱਥੇ ਪਿਆ ਉਹ ਕ ਕਾਪੀ ਲੱਬ ਕਿੱਥੇ ਪਈ ਆ, ਉਹ ਕਾਪੀ ਲੱਬ ਕਿੱਥੇ ਆ।
ਉਹਨੇ ਕੰਮ ਕਰੇ ਨਾ ਹੁਣੇ ਤੂੰ ਹੀ ਰੌਲਾਣਾ ਪੈ ਗਿਆ, ਜੀ ਕਿੱਥੇ ਗਈ ਮੇਰੀ, ਇਹ ਕਾਪੀ ਕਿੱਥੇ ਗਈ।
ਹੈਗਾ,
ਹੁਣ ਕੱਲ ਜਾਣਗੇ, ਬਾਜ਼ਾਰ ਪ੍ਰੋਜੈਕਟ ਬਣਵਾਣਗੇ ਆਪਣਾ ਅੱਜ ਕੱਲ ਪ੍ਰੋਜੈਕਟ ਤੋ ਬਾਹਰੋਂ ਵੀ ਪੈਸੇ ਬਣ ਜਾਂਦੇ ਨੇ ਬਟ ਉਹ ਨਾ ਪੈਸੇ ਬਣਾ ਲੈਂ ਨੇ ਇੱਕ-ਇੱਕ ਪ੍ਰੋਜੈਕਟ- ਤੇ ਤਿੰਨ ਸੌ-ਤਿੰਨ ਸੌ ਚਾਰ ਸੌ-ਚਾਰ ਸੌ ਰੁਪਏ ਲੈਂਦੇ ਨੇ ਕੁੱਛ ਨੀ ਕਰਦਾ ਉਹਨਾਂ ਦਾ
ਹਾਂਜੀ।
ਮਾਨ ਵੀ ਸਾਰਾ ਸਾਡਾ ਹੁੰਦਾ ਸਿਰਫ ਉਹਨਾਂ ਨੇਂ ਬਣਵਾਈ- ਬਣਵਾਈ ਲੈ ਲੈਂਦੇ ਨੇਂ ਇੰਨੀ
ਹਾਂਜੀ ਹਾਂ, ਨਾਲੇ ਸਕੂਲ ਦੀਆਂ ਨੇਂ ਕਿਹੜਾ ਕੁੱਝ ਕਰਨਾ ਹੁੰਦਾ ਬਾਅਦ ਚੋਂ ਫੜ ਕੇ ਸਿੱਟਦੇ ਹੋਣੇ ਆ
ਨਈਂ ਜੀ, ਇਹਨਾਂ ਦੇ ਸਕੂਲ ਪਤਾ ਕੀ ਕਰਦੇ ਹੁੰਦੇ ਆ ਐਗਜੀਬਿਸ਼ਨ ਲਾ ਲੈਂਦੇ ਨੇਂ। ਕਿਉਂਕਿ ਹੁਣ ਗੌਰਮੈਂਟ ਹਾਂ ਨਹੀਂ ਗਰਮੈਂਟ ਦਾ ਰੂਲ ਆ ਗਿਆ ਨਾ ਹੁਣ ਜਿਹੜੇ ਬੱਚੇ ਕੰਮ ਕਰਕੇ ਲੈਕੇ ਆ ਰਹੇ ਨੇ ਤੇ ਉਹਨਾਂ ਨੂੰ ਰੀਪ੍ਰਜੈਂਟ ਵੀ ਕਰੋ ਬੱਚੇ ਮਿਹਨਤ
ਉਸ ਤੋਂ ਬਾਦ ਤਾਂ ਫਿਰ ਉਹ ਸਿੱਟਦੇ ਹੋਨੇ।
ਨਹੀਂ ਇਹਨਾਂ ਦੇ ਨਾ ਸਕੂਲ ਚ ਲੈਬ ਚ ਰੱਖਿਆ ਜਾਂਦੀਆਂ ਨੇ ਉਹ ਚੀਜ਼ਾਂ।
ਉੱਥੇ ਵੀ ਜੀ ਪਈ ਉਹ ਰਹਿੰਦੇ ਉੱਥੇ ਕੇੜਾ ਕੋਈ ਦੇਖਦਾ।
ਨਹੀਂ ਪਈ ਨੀ ਰਹਿੰਦੀ ਉਹਨੂੰ ਯੂਜ ਕਰਦੇ ਨੇ ਨਾ ਜਿਵੇਂ ਹੁਣ ਮੈਂ ਇਗਜੈਮਪਲ ਦੇ ਬ ਕਹਿਣੋ ਤਾਂ ਜਿਵੇਂ ਹੋ ਗਿਆ ਸੀ। ਬੁਲਕੈਨੋ ਦਾ ਏਦਾਂ ਹੁੰਦਾ ਨਾ ਉਹ ਰੱਖ ਦਿੰਦੇ ਨੇ ਲੈਬ ਵਿੱਚ ਐਸ-ਐਸ ਕੀ ਵਾਲੀ ਲੈਬ ਵਿੱਚ ਤੇ ਮਤਲਬ ਜਿਨਾਂ ਦਾ ਟੋਪਿਕ ਹੁੰਦਾ ਵੁਲਕੈਨੋ ਦਾ ਫਿਰ ਉਹ ਹਰ ਇੱਕ ਕਲਾਸ ਯੂਜ ਕਰਦੀ ਅ ਉਹਨੂੰ। ਉਹ ਟੀਚਰ ਕਰਕੇ ਦਿਖਾਂਦਾ ਕਿ ਐਵੇਂ ਵੁਲਕੈਨੋ ਫਟਦਾ ਤੇ ਦੇਖੋ ਬਾਰ-ਬਾਰ ਯੂਜ ਕਰਨ ਨਾਲ ਫਿਰ ਜਦੋਂ ਪੂਰਾ ਚੰਗੀ ਤਰ੍ਹਾਂ ਖ਼ਰਾਬ ਹੋ ਜਾਂਦਾ ਨਾ ਫਿਰ ਜਾ ਕੇ ਕੋਈ ਟੀਚਰ ਸੁੱਟਦਾ।
ਅੱਛਾ ਜੀ।
ਹੂੰ ਸਾਡੇ ਤੇ ਇਹਨਾਂ ਦੇ ਐਵੇਂ ਹੀ ਹੁੰਦਾ ਬੱਚਿਆਂ ਦੇ
ਉਦੇ ਤਾਂ ਫੇਰ ਤੁਸੀਂ ਤਾਂ ਬਾਹਰੋਂ ਬਣਵਾ ਆਨੇ ਸਾਡੇ ਤਾਂ ਕੋਈ ਬਾਹਰ ਬਣਾਦਾ ਹੀ ਨਹੀਂ ਆਪ ਹੀ ਬਣਾਦੇ ਨੇ ਬੱਚੇ।
ਨਾ ਬੱਚੇ ਸਾਡੇ ਬਾਹਰੋਂ ਨੀ ਬਣਵਾਦੇ ਬੱਚੇ ਆਪ ਹੀ ਬਣਾ ਲੈਂਦੇ ਨੇ ਸਾਡੇ ਤੇ ਉਹ ਬਾਹਰੋਂ ਪੈਸੇ ਦੇਣ ਨਾਲੋ ਆਪ ਹੀ ਮਿਹਨਤ ਕਰ ਲੋ ਉਹੀ ਵਧੀਆ।
ਹਾਂਜੀ ਹਾਂ।
ਹੂੰ ਬਾਹਰੋਂ ਵਲ ਫੇਰ ਆਪਾਂ ਬਾਹਰੋਂ ਤੇ ਨਹੀਂ ਬਣਵਾਦੇ। ਚਾਰਟ ਵੀ ਹੁਣ ਬਣਾਵਾਂਗੇ। ਹੁਣ ਇਹ‌ ਲਾਸਟ ਦੇ ਟਾਈਮ ਆ ਗਏ ਨੇ ਹੁਣ ਬੱਚੇ ਇੰਝੇ ਕਹਿੰਦੇ ਨੇ ਹੁਣ ਆਪਾਂ ਉਹੀ ਉਈ ਚਾਰਟ ਬਣਾਵਾਂਗੇ ਜਿਹੜੇ ਮੈਡਮਾਂ ਡਾਂਟਦੀਆਂ ਨੇ
ਹਾਂਜੀ ਹਾਂ।
ਜਿਹੜੀਆਂ ਮੈਮਾਂ ਚੰਗੀਆਂ ਲੱਗਦੀਆਂ ਨੇ ਫਿਰ ਉਹਨਾਂ ਦਾ ਨੀ ਚਾਰਟ ਬਣਵਾਦੇ ਉਹ।
ਹਾਂਜੀ ਫਿਰ ਤਾਂ ਬੋਹ ਵਧੀਆ ਵੀ ਨੇ ਵਿੱਚੋਂ ਗਈ ਮੈਂਮਾ
ਹਾਂ ਕੁੱਛ ਮੈਡਮਾਂ ਤੇ ਨਹੀਂ ਬੋਲਦੀਆਂ ਲੇਕਿਨ ਕੁੱਛ ਤੇ ਬਹੁਤ ਬੋਲਦੀਆਂ ਨੇ ਫੇਿਰ ਨਾ ਬੱਚਿਆਂ ਨੂੰ ਫੀਲ ਹੁੰਦਾ।
ਚ ਜੇ ਤੁਸੀਂ ਬੱਚਿਆਂ ਨੂੰ ਛੱਟਿਆਂ ਦਿਤੀ ਨੇ ਇੰਨਾ ਕੰਮ ਤਾਂ ਨਾ ਦੋ ਥੋੜਾ ਬੋਤਾ ਦੇ ਦੋ।
ਹੂੰ ਨਾ ਜੀ ਨਾ ਕੰਮ ਤੇ ਬਥੇਰਾ ਮਿਲਿਆ ਕੰਮ ਤੇ ਪੁੱਛੋ ਨਾ ਜੀ ਜਿਵੇਂ ਭੂ ਪਤਾਨੀ ਹਾਂ ਬਹੁਤ ਕੰਮ ਬਲਕਿ ਕੁੱਛ ਸਕੂਲਾਂ ਚ ਮੈਂ ਦੇਖਿਆ ਸਿਰਫ ਐਕਟੀਵਿਟੀਆਂ ਹੀ ਦਿੱਤੀਆਂ ਸੀ ਬੱਚਿਆਂ ਨੂੰ ਕਰਨ ਵਾਸਤੇ ਹੂੰ ਲੇਕਿਨ ਸਾਡੇ ਵਾਲਿਆਂ ਨੂੰ
ਸਾਰਾ ਪ੍ਰੈਨ ਯਾਦ ਕਰੋ ਲਿਖੋ।
ਹੂੰ, ਜਿੰਨਾ ਜਿੰਨਾ ਕਰਾਏਆ ਹੁੰਦਾ ਓਨਾਂ ਨੇ।
ਹਾਂਜੀ, ਹਾਂ।
ਸਾਡੇ ਇੱਧਰ ਨਾ ਕੁੱਛ ਸਕੂਲ ਇਹੋ ਜਿਹੇ ਸੀਗੇ
ਸਾਲ ਹੱਥ ਨਹੀਂ ਲਾਂਦੇ ਕਾਪੀਆਂ ਨੂੰ
ਹੂੰ। ਬਹੁਤ ਬੱਚੇ ਹੈਗੇ ਨੇ ਬਈ ਬਥੇਰੇ ਬ ਬੱਚੇ ਨੇ ਜੇ ਐਵੇਂ ਦੇ ਹੈਗੇ ਨੇ ਕੁਛ ਬੱਚੇ ਪੜ੍ਹਦੇ ਵੀ ਨੇ ਬਈ ਅਸੀਂ ਐਝ ਨਹੀ ਕਹਿੰਦੇ ਕਿ ਪੜ੍ਹਦੇ ਨੀ
ਸਾਡੇ ਨਾ ਕੋਈ ਦਰਵਾਜ਼ਾ ਖੜਕਾ ਰਿਹਾ ਸੀ ਸਤਿ ਸ਼੍ਰੀ ਅਕਾਲ ਜੀ।
ਅਲਸ